ਹੈਲੋ
ਹਾਂਜੀ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
ਤੁਹਾਡੀ ਆਵਾਜ਼ ਘੱਟ ਆ ਰੀ ਐ।
ਹੋਰ ਕੀ ਹਾਲ ਹੈ ਤੁਹਡੇ?
ਵਧੀਆ ਜੀ ਵਧੀਆ ਤੁਸੀਂ ਸੁਣਾਓ?
ਬਸ ਮੈਂ ਵੀ ਵਧੀਆ ਹੈਗਾ ਹੋਰ ਕੀ ਕਰ ਰੇਓ?
ਬਸ ਕੁੱਛ ਨਹੀ।
ਹੁਣ ਤੇ ਰਾਤ ਹੋ ਗਈ ਏ ਹੁਣ ਤੁਸੀਂ ਰਾਤ ਦਾ ਬਣਾਣ ਲੱਗੇ ਹੋਵੇਗੇ ਖਾਣਾ-ਖੁਣਾ।
ਹਾਂਜੀ-ਹਾਂਜੀ ਰਾਤ ਦਾ ਖਾਣਾ ਬਣਾਣ ਲੱਗੀ ਬਸ।
ਹੋਰ ਕੀ ਬਣਾਰੇ ਓ ਫਿਰ?
ਔਰ ਬੱਚਿਆਂ ਵਾਸਤੇ ਦੇਖੋ ਕੀ ਬਣਾਣੀ ਆ।
ਅੱਛਾ ਜ
ਨਹੀ ਤਾਂ ਬਜ਼ਾਰੋਂ ਮੰਗਵਾ ਲੈਂਣੇ ਆ ਕੋਈ ਚੀਜ਼ ਖਾਣ ਵਾ
ਅੱਜ ਕਿਵੇ ਦਾ ਰਿਹਾ ਤੁਹਾਡਾ ਦਿਨ ਪੂਰਾ?
ਅੱਜ ਬਸ ਠੀਕ ਈ ਰਿਹਾ ਕੁਛ ਖ਼ਾਸ ਨੀ।
ਕਿਵੇਂ ਦਾ ਮੌਸਮ ਰਿਹਾ ਉੱਥੇ ਅੱਜ ਪੂਰੇ ਦਿਨ ਤੁਹਾਡਾ ਮਤਲਬ ਮੌਸਮ ਕਿਵੇਂ ਦਾ ਰਿਹਾ ਤੁਹਾਡਾ ਉੱਥੇ ਅੱਜ?
ਮੌਸਮ ਤਾਂ ਠੀਕ ਈ ਹੈਗਾ ਐ ਅੱਜ ਧੁੱਪ ਤਾਂ ਨੀ ਚੜੀ ਬਿਲਕੁਲ ਵੀ। ਹਾਂ ਨਾ ਗਰਮੀ ਨਾ ਠੰਡ ਗਰਮੀ ਜ਼ਿਆਦਾ।
ਹੂੰ।
ਗੁੰਮਾ ਹੋਇਆ ਪਿਆ ਹਵਾ ਬਿਲਕੁੱਲ ਨੀ ਚੱਲਦੀ ਪੀ।
ਹਾਂ ਬਸ ਧੁੱਪ ਨੀ ਸੀ ਅੱਜ ਸਾਡੇ ਐੱਥ
ਹਾਂਜੀ ਧੁੱਪ ਨੀ ਸੀ ਬਸ, ਹਾਂਜੀ-ਹਾਂਜੀ। ਹੋਰ ਸੁਣਾਓ?
ਹੋਰ ਤੁਸੀਂ ਫਿਰ ਇਹ ਗਰਮੀਆਂ ਚ ਪੌਦੇ-ਪੁਦੇ ਉਗਾਏ ਹੋਣ ਆਪਣੇ ਘੱਰ।
ਹਾਂਜੀ
ਪੌਦੇ ਉਗਾਏ ਹੋਣ ਤੁਸੀਂ ਆਪਣੇ ਘਰ ਕੋਈ।
ਨਈ-ਨਈ ਪੌਦੇ ਨੀ ਅਸੀਂ ਉਗਾਂਦੇ ਘਰ ਆਪਣੇ ਬਿਲਕੁੱਲ ਵੀ ਪੌਦੇ ਬਾਂਦਰ ਖਾ ਜਾਂਦੇ ਨੇ ਆ ਕੇ। ਤੋੜ-ਤੂੜ ਦਿੰਦੇ ਨੇ ਗਂਮਲੇ-ਗੁੰਮਲੇ ਸੁੱਟ ਦਿੰਦੇ ਨੇ ਉਪਰੋਂ ਥੱਲੇ ਫਿਰ ਕੁੱਛ ਪੌਦੇ ਨੀ ਉਂਗਾਦੇ ਅਸੀ
ਨਹੀਂ ਅਸੀਂ ਅਸੀਂ ਜਿਵੇਂ ਇਨਡੋਰ ਪਲਾਂਟਸ ਵੀ ਹੁੰਦੇ ਨੇ ਕਾਫੀ ਸਾਰੇ ਜੋ ਘਰ ਦੇ ਅੰਦਰ ਲਗਾ ਸਕਦੇ ਹਾਂ ਅਸੀਂ।
ਹਾਂ-ਹਾਂ ਉਹ ਵੀ ਸਾਡੇ ਘਰ ਦੇ ਅੰਦਰ ਇੰਨੀ ਜਗ੍ਹਾ ਵੀ ਨੀ ਹੈ ਪਾ ਪੌਦੇ ਲਗਾਣ ਵਾਸਤੇ।
ਵੈਸੇ ਲਗਾਣੇ ਚਾਹੀਦੇ ਨੇ ਮੇਰੇ ਖਿਆਲ ਨਾਲ ਮਤਲੱਬ ਅਗਰ ਹੂੰ ਉਹਦੇ ਨਾਲ ਫਿਰ ਔਕਸੀਜਨ ਵੀ ਵੱਧਦਾ ਹੋਰ ਠੰਡਕ ਵੀ ਹੁੰਦੀ ਥੋੜ੍ਹੀ
ਗਂਮਲੇ ਲਿਆਵਾਂਗੇ ਪੌਦੇ ਲਗਾਵਾਂਗੇ ਉਹਨਾਂ ਚ ਐਲੋਵਰਾ ਜੈਲ ਲਗਾਵਾਂਗੀ। ਤੁਲਸੀ ਲਗਾਵਾਂਗੀ ਗ਼ੁਲਾਬ ਦਾ ਫੁੱਲ ਲਾਵਾਂਗੀ।
ਅੱਛਾ ਜੀ ਹੋਰ ਫਿਰ ਦਸੋ ਕੁੱਛ ਹਾਂਜੀ ਅੱਜ ਫਿਰ ਤੁਹਾਡੇ ਉੱਥੇ ਫਿਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜ਼ਿਆਦਾ ਖ਼ਰਾਬ ਨਹੀਂ ਸੀ ਮੌਸਂਮ ਨਾ ਹੀ ਗਰਮੀਂ ਸੀ। ਫਿਰ ਤੁਸੀਂ ਕਿਤੇੇ ਘੁੰਮਣ ਨਹੀ ਗਏ ਅੱਜ ਜਾਂ। ਹੈਲੋ ਹੈਲੋ।
ਹਾਂਜੀ, ਹਾਂਜੀ ਹਾਂਜੀ। ਉਹ ਪਤਾ ਨੀ ਕੁੱਛ ਔਨ ਹੋ ਗਿਆ ਸੀ। ਕਂਨ ਨਾਲ ਲਗਾਇਆ ਨਾ ਉਹ ਕੁੱਛ ਔਨ ਹੋ ਗਿਆ। ਫੇਸਬੁੱਕ ਤੋਂ ਕੁੱਛ। ਲੈਪਟੋਪ ਵਗੈਰਾ।
ਹੈਂ ਅੱਛਾ ਹੋਰ ਦੱਸੋ? ਅੱਛਾ ਜੀ।
ਹਾਂਜੀ-ਹਾਂਜੀ।
ਹੋਰ ਦੱਸੋ ਫਿਰ ਤੁਹਾਡੀ ਛੁੱਟੀਆਂ ਕਿਵੇਂ ਦੀ ਗਈਆਂ?
ਛੁੱਟੀਆਂ ਸਾਡੀਆਂ ਘਰ ਹੀ ਬੀਤੀਆਂ ਐਤਕੀ ਗਏ ਹੀ ਨੀ ਕਿਤੇ ਅਸੀਂ। ਹਾਂਜੀ ਹਾਂਜੀ, ਬੱਸ ਮੇਰੀਆਂ ਨਣਾਣਾ ਆਈਆਂ ਹੋਈਆਂ ਸੀ। ਉਹਨਾਂ ਨਾਲ ਗਏ ਆ ਅਸੀ ਇੱਕ ਦਿਨ ਘੁੰਮਣ ਬਸ। ਗਰਮੀਂ ਬਹੁਤ ਗਰਮੀਂ ਚ ਕਿੱਥੇ ਨਿਕਲ ਸਕਦਾ ਬੰਦਾ ਕੋਈ। ਗਰਮੀਂ ਬਹੁਤ ਜ਼ਿਆਦਾ ਨਹੀਂ, ਨਹੀਂ, ਨਹੀਂ ਗਏ। ਗਰਮੀਂ ਚ ਨਹੀਂ ਜਾਂਦੇ ਹੁਣ ਅਸੀਂ ਜਾਂਦੇ ਹੀ ਨਹੀਂ ਬੜਾ ਘੱਟ ਜਾਂਦੇ ਹਾਂ ਦੋ ਦਿਨ ਵਾਸਤੇ ਬੱਸ।
ਹਮ ਹੋਰ ਦੱਸੋ ਤੁਸੀਂ ਫਿਰ ਅੱਜ ਕਿਤੇ ਘੁੰਮਣ ਗਏ ਬਾਜ਼ਾਰ।
ਹਮ
ਬਸ ਮੈਂ ਤਾਂ ਥੱਕਿਆ ਪਿਆ ਸੀ ਪਹਿਲੇ ਕੰਪਨੀ ਗਿਆ ਸੀ ਫਿਰ ਗੁਰੂਦੁਆਰੇ ਗਿਆ। ਉਹ ਤੋਂ ਬਾਅਦ ਥੱਕ ਜਾਂਦਾ ਬੰਦਾ ਪੂਰੇ ਦਿਨ ਉਥੇ ਸੀ ਨਾ।
ਕੰਪਨੀ ਚ ਕੀ ਕਰਦੇ ਜਾ ਕੇ ਤੁਸੀਂ।
ਉੱਥੇ ਕੰਮ ਕਰਦਾ ਪ੍ਰੋਜੈਕਟ ਵਗੈਰਾ ਬਣਾਉਦੇ ਹਾਂ।
ਲੈ ਲਓ।
ਨਹੀਂ ਨਹੀਂ ਪ੍ਰੋਜੈਕਟ ਬਣਾਦੇ ਹਾਂ ਅਸੀਂ ਕੰਪਨੀ।
ਅੱਛਾ, ਅੱਛਾ, ਠੀਕ, ਠੀਕ।
ਹੋਰ? ਤੁਸੀਂ ਫਿਰ ਆਪਣੇ ਦਿਨ ' ਚ ਕੀ ਕਰਦੇ ਹੋ ਮਤਲੱਬ ਤੁਸੀਂ ਵੀ ਕੁੱਛ ਕਰਦੇ ਪੜ੍ਹਾਉਦੇ ਹੋ ਜਾਂ ਕੁੱਛ ਕਰਦੇ ਹੋ।
ਨਹੀਂ ਨਹੀਂ ਅਸੀਂ ਕੁਛ ਨੀ ਕਰਦੇ ਬਸ ਘਰ ਦਾ ਹਾਊਸ ਵਾਈਫ ਹੀ ਆ ਘਰ ਦਾ ਕੰਮ ਕਰ ਲਈਏ ਇੰਨਾ ਹੀ ਬੜਾ ਸਾਨੂੰ।
ਅੱਛਾ।
ਹੋਰ ਹੁਣ ਕੋਈ ਅੱਛਾ ਫਿਰ ਛੁੱਟੀਆਂ ਤੁਸੀਂ ਕਿਥੇ?
ਹਾਂਜੀ?
ਤੁਸੀਂ ਕਿਤੇ ਕੋਈ ਯਾਤਰਾ ਕਰਨ ਵੀ ਨਹੀਂ ਗਏ ਛੁੱਟੀਆਂ 'ਚ?
ਅੰਹ।
ਐ ਛੁੱਟੀਆਂ ਤੋਂ ਅਸੀਂ ਕਿਤੇ ਵੀ ਨੀ ਗਏ ਬੱਸ ਪਾਉਂਟਾ ਗੁਰੂਦੁਆਰੇ ਗਏ ਸੀ ਇੱਕ। ਇੱਕ ਦਿਨ ਲਗਾ ਕੇ ਆਏ ਆ ਉੱਥੇ ਬੜਾ ਵਧੀਆ ਮੌਸਮ ਸੀਗਾ।
ਹਮ
ਚਾਰ ਪੰਜ ਗੁਰੂਦੁਆਰੇ ਘੁੰਮੇ ਅਸੀਂ ਉੱਥੇ।
ਹਮ
ਹਾਂਜੀ ਹੋਰ? ਹੋਰ ਸੁਣਾਓ, ਤੁਸੀਂ ਨਹੀ ਗਏ ਕਿਤੇ ਘੁੰਮਣ ਫਿਰਨ?
ਨਹੀਂ ਮੈਨੂੰ ਘੁੰਮਣਾ ਜ਼ਿਆਦਾ ਪਸੰਦ ਨਹੀਂ ਹੈਗਾ। ਮਤਲਬ ਜਗ੍ਹਾ ਜਾਣਾ। ਫਿਰ ਐਕਸਪਲੋਰ ਕਰਨਾ ਤਾਂ ਵਧੀਆ ਲੱਗਦਾ। ਪਰ ਰ ਸਫ਼ਰ ਕਰਨਾ ਨਹੀਂ ਵਧੀਆ ਲੱਗਦਾ।
ਨਹੀਂ ਸਫ਼ਰ ਤਾਂ ਮੈਨੂੰ ਟ੍ਰੇਨ ਦਾ ਹੀ ਜ਼ਿਆਦਾ ਪਸੰਦ। ਪਸੰਦ ਏ ਕਾਰ ਦਾ ਵੀ ਠੀਕ ਹੈ। ਬਸ ਦਾ ਨਹੀਂ ਮੈਨੂੰ ਪਸੰਦ ਸਫ਼ਰ ਬਿਲਕੁਲ।
ਨਹੀਂ ਮੈਂ ਮੈਂ ਤਾਂ ਚਾਹੁੰਦਾ ਕਿ ਮੈਂ ਘੁੰਮਾ ਹਮ ਨਹੀਂ ਮੈਂ ਤਾਂ ਚਾਹੁੰਦਾ ਮੈਂ। ਘੁੰਮਾਂ ਪਰ ਮੈਨੂੰ ਸਫ਼ਰ ਨਾ ਕਰਨਾ ਪਏ ਮਤਲਬ ਜੋ ਵਿੱਚ ਹੁੰਦਾ ਨਾ ਕਿ ਇੱਧਰ ਦੀ ਉਧਰ ਜਾਣਾ ਉਹ ਨਾ ਹੋਏ ਜਿਵੇਂ ਟੈਲੀਪੋਰਟ ਹੋ ਜਾਈਏ ਇੱਕ ਜਗ੍ਹਾ ਤੋਂ ਦੁਸ
ਫਿਰ ਤਾਂ ਪਲੇਨ ਚ ਈ ਜਾ ਸਕਦੇ ਹੋ।
ਨਹੀਂ ਨਹੀਂ ਟੈਲੀਪੋਰਟ ਮਤਲਬ ਅ ਐਵੇਂ ਮਤਲਬ ਇੱਥੋਂ ਉੱਠੀਏ ਨਾਲ ਹੀ ਉੱਥੇ
ਅੱਛਾ ਅੱਛਾ, ਠੀਕ ਹੈ ਠੀਕ ਹੈ। ਐਵੇਂ ਤਾਂ ਫੇਰ ਹੁੰਦਾ ਹੀ ਨੀ ਮਜ਼ਾ ਨੀ ਆਉਂਦਾ ਸਫ਼ਰ ਜਿੰਨਾ ਤੀਕਰ ਨਾ ਕਰੇ ਬ ਮਜ਼ਾ ਥੋੜੀ ਆਉਂਦਾ।
ਨਹੀਂ ਸਫ਼ਰ ਸਫ਼ਰ ਚ ਕਿਹੜਾ ਮਜ਼ਾ ਆਉਂਦਾ ਤੁਹਾਨੂੰ।
ਸਫ਼ਰ ਟ੍ਰੇਨ ਚ ਵਧੀਆ ਲੱਗਦਾ ਸਫ਼ਰ ਦੇ ਬਾਹਰ ਉਰੇ ਪਰੇ ਦੇਖੋ।
ਹੁੰਦਾ ਕੁੱਝ। ਕੁੱਛ ਨੀ ਹੁੰਦਾ ਲੋਕੀ ਹੁੰਦੇ ਰਹਿੰਦੇ ਸਾਰੇ ਹੋਰ ਗਰਮੀ ਹੁੰਦੀ ਹੈ ਫ ਫਿਰ ਉੱਥੇ ਕਿਹੜਾ ਮਜ਼ਾ ਰਹਿ ਗਿਆ।
ਨਹੀਂ ਕਾਰ ਚ ਵੀ ਠੀਕ ਲਵੇ ਆਪਣਾ ਕਾਰ ਚ ਵੀ ਹੋ ਸਕਦਾ ਸਾਨੂੰ
ਹੂੰ।
ਹਾਂਜੀ, ਹੋਰ?
ਹਾਂਜੀ ਹੋਰ ਤੁਸੀਂ ਦੱਸੋ ਕੁਛ, ਫ ਤੁਹਾਡੇ ਉੱਥੇ ਉੱਥੇ ਅੱਜ ਨਹੀਂ ਮਤਲਬ ਸਮਝ ਨਹੀਂ ਅੱਛਾ ਆਵਾਜ਼ ਘੱਟ ਆ ਰਹੀ ਹੈ। ਉਹਦਾ ਤੇ ਕੁਛ ਕਰ ਨੀ ਸਕਦੇ ਸ਼ਾਇਦ ਨਾ ਐਪ ਚ ਹੀ ਆਵਾਜ਼ ਘੱਟ ਹੁੰਦੀ ਹੈ।
ਅੱਛਾ ਅੱਛਾ, ਠੀਕ ਹੈ ਜੀ।
ਤੁਸੀਂ ਈਅਰਫੋਨ ਵਗੈਰਾ ਲਾ ਸਕਦੇ ਹੋ ਸ਼ਾਇਦ ਉਹਦੇ ਨਾਲ ਆਵਾਜ਼ ਸਹੀ ਹੋ ਜਾਵੇ।
ਹਾਂਜੀ-ਹਾਂਜੀ।
ਕਿਉਂਕਿ ਮੈਨੂੰ ਤਾਂ ਤੁਹਾਡੀ ਠੀਕ ਠਾਕ ਹੀ ਆ ਰਹੀ ਹੈ ਜ਼ਿਆਦਾ ਘੱਟ ਵੀ ਨਹੀਂ ਆ। ਨਹੀਂ ਅਸੀਂ ਰਾਤੀ ਰੋਟੀ ਘੱਟ ਹੀ ਖਾਂਦੇ ਹਾਂ ਮੈਂ ਤਾਂ ਸ਼ਾਮੀ ਆਇਆ ਸੀ ਸ਼ਾਮੀ ਵੀ ਰੋਟੀ ਨਹੀਂ ਖਾ ਪਾਇਆ ਕੁਛ ਹੈ ਨਹੀਂ ਸੀ ਲੰਚ ਕੀਤਾ ਅੱਜ ਬਸ।
ਅੱਛਾ ਅੱਛਾ ਸਵੇਰੇ ਬ੍ਰੇਕਫਾਸਟ ਵੀ ਨੀ ਕੀਤਾ ਤੁਸੀਂ?
ਨਹੀਂ ਬ੍ਰੇਕਫਾਸਟ ਵੀ ਨਹੀਂ ਕਰਦੇ ਅਸੀਂ ਸਿਰਫ ਦੁੱਧ ਪੀਂਦੇ ਹਾਂ ਸਵੇਰੇ। ਲੇਟ ਹੋ ਜਾਂਦੇ ਹਾਂ ਫਿਰ ਲ ਹਮ ਲੇਟ ਉ ਉੱਠਦੇ ਹਾਂ ਫਿਰ ਕੋਈ ਉਠਾਉਣ ਵਾਲਾ ਵੀ ਨਹੀਂ ਹੁੰਦਾ।
ਅੱਛਾ ਅੱਛਾ, ਠੀਕ ਹੈ।
ਫਿਰ ਟਾਈਮ ਹੋ ਜਾਂਦਾ ਹੈ ਜਾਣ ਦਾ ਫਿਰ ਕੀ ਕਰੀਏ
ਨ੍ਹਾਓ ਧੋ ਤਿਆਰ ਹੋ ਫੇਰ ਆਪਣਾ ਚਲੇ ਜਾ ਲੰਚ ਨਾਲ ਲੈ ਜਾਂਦੇ
ਉਹੀ ਤੇ ਇੱਕੋ ਟਾਈਮ ਦੀ ਰੋਟੀ ਖਾਣ ਨੂੰ ਮਿਲਦੀ ਹੈ ਦਿਨ ਚ। ਸਧ ਨਹੀਂ ਬੱਚੇ ਉਹਦੇ ਤੇ ਲੰਚ ਉਹਦੇ ਤੇ ਲੰਚ। ਕਰ ਹੀ ਲਿੱਤਾ ਨਾ ਫਿਰ ਬਾਜ਼ਾਰੋਂ ਬੰਦਾ ਕੀ ਕਰ ਬੰ ਹੂੰ,
ਕਹਿੰਦੇ ਮੈਂ ਇਨੇ ਵਜੇ ਆਨਾ ਵਾਂ ਤੇ ਸ਼ਾਮੀ ਕੁੱਛ ਖਾ ਸਕਦਾ ਬੰਦਾ ਹਲਕਾ ਫੁਲਕਾ ਬਜ਼ਾਰੋ।
ਬੰਦਾ ਪੂਰੇ ਟਾਈਮ ਉੱਥੇ ਰਹੇ, ਫਿਰ ਉੱਥੋਂ ਵਾਪਸ ਆਏ, ਰੁਕੇ। ਉਹ ਫਿਰ ਟਾਈਮ ਵੀ ਵੇਸਟ ਹੁੰਦਾ ਫਿਰ ਖ ਮਨ ਵੀ ਨਹੀਂ ਕਰਦਾ ਰੁਕਣ ਦਾ ਫ ਹੂੰ ਨਹੀਂ ਨਹੀਂ, ਫਿਰ ਮੈਂ ਜਾਣਾ ਹੁੰਦਾ ਨਾ ਗੁਰਦੁਆਰੇ ਵੀ ਜਾਣਾ ਹੁੰਦਾ ਉਧਰੋਂ ਆ ਕੇ ਕਾਫੀ ਦੂਰ ਏ ਉਹ ਫਿਰ ਫਿਰ ਰੁਕਨਾ ਵੀ ਐਵੇਂ ਲੱਗਦਾ, ਕਿ ਕਿੱਥੇ ਰੁਕੀਏ ਕੋਈ ਦੁਕਾਨ ਵੀ ਉਹ ਔ ਟਾਈਮ ਜਿਆਦਾ ਹੁੰਦੇ ਨੀ ਖਾਸ।
ਹੂੰ।
ਫਿਰ ਘਰ ਆ ਕੇ ਵੀ ਬਸ ਦੁੱਧ ਪੀ ਕੇ ਫਿਰ ਗੁਰਦੁਆਰੇ ਚਲੇ ਜਾਂਦੇ ਹਾਂ, ਕੀ ਕਰੀਏ ਹੋਰ ਰਾਤ ਦੀ ਅਸੀਂ ਰੋਟੀ ਰ ਲੇਟ ਹੀ ਖਾਂਦੇ ਹਾਂ।
ਗੁਰਦੁਆਰੇ ਕੁੱਛ ਬੰਦਾ ਗੁਰਦੁਆਰੇ ਜਾਂਦੇ ਰਸਤੇ ਚ ਕੁਛ ਕੋਈ ਦੁਕਾਨ ਨੀ ਆਉਂਦੀ ਬੰਦਾ ਉੱਥੋਂ ਕੁਛ ਖਾ ਲੈਂਦਾ।
ਓਥੋਂ ਕੀ ਖਾਏਗਾ, ਸਾਡੇ ਰਸਤੇ ਚ ਕੋਈ ਦੁਕਾਨ ਨਹੀਂ ਆਉਂਦੀ ਸਹੀ ਜੀ। ਤੇ ਬੰਦਾ ਬਾਹਰ ਦਾ ਖਾਣਾ ਖਾਏ ਵੀ ਕਿਉਂ? ਮਤਲਬ, ਉਹਦਾ ਘਰ ਬਣ ਸਕਦਾ ਤਾਂ
ਹਾਂ ਹਾਂ ਉਹ ਤਾਂ ਹੈ।
ਮੈਂ ਬਾਹਰ ਦਾ ਖਾਣਾ ਚੰਗਾ ਨਹੀਂ ਲੱਗਦਾ ਜ਼ਿਆਦਾ ਘੱਟ ਹੀ ਖਾਂਦੇ ਹਾਂ ਅਸੀਂ ਕਿਉਂਕਿ ਮੈਨੂੰ ਜ਼ਿਆਦਾਤਰ ਪਚਦਾ ਵੀ ਨਹੀਂ ਬਾਹਰ ਦਾ।
ਅੱਛਾ ਬਾਹਰ ਦਾ। ਹਾਂ ਉਹ ਤਾਂ ਖਾਣਾ ਵੀ ਨੀ ਚਾਹੀਦਾ ਬਾਹਰ ਦਾ।
ਫੇਰ ਮੈਂ ਘੱਟ ਹੀ ਖਾਂਨਾ, ਮਤਲਬ ਜਿਆਦਾ ਵੀ ਨੀ ਮਤਲਬ ਇੱਕ ਦੋ ਬਾਈਟ ਹੋ ਗਈ ਠੀਕ ਐ।
ਅੱਛਾ, ਅੱਛਾ।
ਹੋਰ ਤੁਸੀਂ ਦੱਸੋ ਆਪਣੇ ਬਾਰੇ ਤੁਸੀ ਤੁਹਾਨੂੰ ਕੀ ਖਾਣਾ ਪਸੰਦ ਹੈ?
ਮੈਨੂੰ ਸਭ ਕੁਝ ਖਾ ਲੈਂਦੇ ਆ ਮਗਰ ਘਰ ਦੇ ਜ਼ਿਆਦਾ ਹੀ ਵਧੀਆ ਚੀਜ਼ ਜਿਵੇਂ ਦਾਲਾਂ ਵਗੈਰਾ ਹੋ ਗਈਆਂ।
ਸਬਜ਼ੀਆਂ ਉਹ ਸਬਜ਼ੀਆਂ ਜ਼ਿਆਦਾ ਸਵਾਦ ਲੱਗਦੀਆਂ ਨੇ ਖਾਣ
ਫੇਰ ਤਾਂ ਤੁਹਾਨੂੰ ਬਣਾਉਣੇ ਵੀ ਆਦੀਆਂ ਹੋਣਗੀਆਂ ਵਧੀਆ ਵਧੀਆ ਹਨਾ?
ਹਾਂਜੀ, ਘੀਆ ਵੀ ਪਸੰਦ ਐ ਮੈਨੂੰ ਆ ਸ਼ਿਮਲਾ ਮਰਚ ਆਲੂ ਵੀ ਪਸੰਦ। ਖਾ ਲੈਂਦੇ ਆ ਬਣਾ ਕੇ ਅਸੀਂ ਮਗਰ ਬੱਚੇ ਨੀ ਨਾ ਖਾਂਦੇ। ਘੀਆ-ਘੂਆ ਫੇਰ ਘੀਆ ਬਣਾਦੇ ਈ ਨੀ, ਬੱਚੇ ਖਾਣ ਜਿਹੜੀ ਚੀਜ਼ ਹੀ ਬਣਾਉਣੀ ਪੈਂਦੀ ਐ। ਹਾਂ ਬੱਚਿਆਂ ਨੂੰ ਨਈ ਲੱਗਦਾ ਸਵਾਦ ਕੀਆ ਵਗੈਰਾ।
ਫਿਰ ਤੁਹਾਨੂੰ ਬਾਅਰ ਦਾ ਕੀ ਸਵਾਦ ਲੱਗਦਾ?
ਬਾੜ ਦਾ ਡੋਸਾ ਹੀ ਖਾ ਜਿਆਦਾ ਡੋਸਾ ਹੀ ਖਾਧਾ ਹਾਲੇ ਤੱਕ ਤਾਂ ਬਾਕੀ ਮੈਂ ਗੋਲ-ਗੱਪਾ ਜ਼ਰੂਰ ਖਾਂਦੇ ਆ ਬਾਹਰ ਦੇ ਜਾ ਕੇ
ਹੂੰ ਉਹ ਉਹ ਘਰ ਨੀ ਬਣ ਸਕਦਾ ਨਾ ਉਹ ਤੇ ਉਹ ਦੋਨੋ ਚੀਜ਼ਾਂ ਘਰ ਤੇ ਬਣ ਹੀ ਨੀ ਸਕਦੀਆਂ, ਮੁਸ਼ਕਿਲ ਬੜੀਆਂ ਨੇ
ਪਰ ਬਾਹਰੋਂ ਮੈਂ ਵੀ ਇਹ ਚੀਜ਼ਾਂ ਨਹੀਂ ਖਾਂਦਾ ਮੈਂ ਬਸ ਜੋ ਠੀਕ-ਠਾਕ ਨੇ ਅ ਥੋੜ੍ਹੀ। ਜਿਵੇ ਸੂਪ ਹੋ ਗਿਆ ਜਾਂ ਪਾਸਤਾ ਹੋ ਗਿਆ ਡੋਸਾ ਵੀ ਖਾ ਲੈਂਦਾ ਮੈਂ
ਸੂਪ ਗਰਮੀਆਂ ਦੇ ਹੈ ਨਹੀਂ ਸਰ
ਨਹੀਂ ਪੀਣ ਵਾਲਾ ਬੰਦਾ ਪੀ ਵੀ ਸਕਦਾ, ਅਗਰ ਉਹ ਏਸੀ 'ਚ ਬੈਠਾ ਤਾਂ।
ਬਰਗਰ ਵਗੈਰਾ ਹੁੰਦੇ ਨੇ ਉਹ ਵਧੀਆ ਮੈਕਡੋਨਲ ਵਗੈਰਾ ਦੇ ਸਵਾਦ ਹੁੰਦੇ ਨੇ ਬਰਗਰ ਤਾ।
ਮੂੰਹ ਨੀ ਬੰਦ ਕਰਦਾ ਖਾਨ ਦਾ, ਜ਼ਿਆਦਾਤਰ ਓ ਟਿੱਕੀ ਪਾਦੇਂ ਨੇ ਤੇ ਚਟਨੀ ਪਾਦਾ ਸਵਾਦ ਨਈ ਆਦਾ ਜਾ਼ਦਾ ਵਧਆ ਫਿਰ ਤੁਸੀਂ ਘਰ ਕੀ-ਕੀ ਬਣਾਦੇ ਓ ਐਵੇਂ ਮਤਲਬ? ਸਨੈਕਸ ਟਾਈਪ ਅਚ ਤੁ ਸੀ ਅੱਛਾ, ਕਿਵੇ ਬਣਾਦੇ ਤੁਸੀਂ ਓ
ਬਸ ਬਾਜ਼ਾਰੋਂ ਜਿਵੇਂ ਪੈਕੇਟ ਵਾਲੇ ਮਿਲੇ ਉਹ ਲਿਆ ਆਦੇ ਘਰ ਫ ਬੱਚਿਆਂ ਨੂੰ ਫਰਾਈ ਕਰਤੇ। ਹਾਂ ਨਈ ਤੇ ਪਹਿਲੇ ਮੈਂ ਜ ਛੋਟੇ ਸੀ ਨਾ ਬੱਚੇ ਉਦੋਂ ਮੈਂ ਘਰ ਬਣਾ ਦਿੰਦੇ ਹੁੰਦੇ ਸਿਰਫ ਆਲੂ ਕਰਕੇ ਨਾ ਤੇ ਥੋੜ੍ਹੀ ਦੇਰ ਫਰਿਜ ਚ ਰੱਖ ਕੇ ਠੰਡੇ ਹੋ ਜਾਣੇ ਫਰ ਆਲੂ ਚੋ ਤਲ ਲੈਣੇ ਆਲੂ, ਬੜੇ ਸਵਾਦ ਬਣਦੇ ਸੀ ਬੱਚੇ ਘਰ ਦੀ ਚਲੋ ਘਰ ਦੀ ਚੀਜ਼ ਖਾਂਦੇ ਸੀ ਬੱਚੇ ਚੰਗੀ ਤਰ੍ਹਾਂ। ਓ ਬਣਾਦੀ ਹੁੰਦੀ ਸੀ ਪਹਿਲਾਂ ਮੈਂ ਹੂੰ,
ਹੋਰ ਤੁਸੀਂ ਕੀ-ਕੀ ਬਣਾਦੇ ਓ ਆਪਣੇ ਘਰ ਮਤਲਬ ਕੋਈ ਜਿਵੇਂ ਪਾਸ
ਮੈਂ ਬਸ ਓ ਬਣਾ ਲੈ ਮੈਂ ਕਰੋਨੀ ਘਰ ਬਨਾ ਲੈਨੇ ਆ, ਬਬੀਨੋ ਬਣਾ ਲੈਂਨੇ ਆ ਘਰ। ਓਈ ਵੀ ਤਾਂ ਖਾਨ ਵਾਲਾ ਵੀ ਤਾਂ ਹੋਣਾ ਚਾਈਦਾ ਨਾ ਬਬੀਨਾ ਵਗੈਰਾ ਖਾਂਦੇ ਨੇ ਬੱਚੇ। ਮੈਨੂੰ ਹੀ ਖਾਣੀ ਪੈਂਦੀ ਐ। ਪੋਹਾ ਬਨਾ ਲੈਂਨੇ ਬੱਚੇ ਕਹਿੰਦੇ ਜਦੋਂ ਪੋਹਾ ਬਨਾ ਦਿੰਦੇ ਆ ਉਹਨਾਂ ਨੂੰ
ਹਾਂ, ਬਹੁਤ ਵਧੀਆ ਲੱਗਦਾ।
ਹਾਂਜੀ ਪੋਹਾ ਦਾ ਸਵਾਦ ਬਣਦਾ ਉਹ ਮਿੰਟ ਤੇ ਬਣ ਜਾਂਦਾ ਪੋਹਾ ਨੂੰ ਟਾਈਮ ਈ ਨੀ ਲੱਗਦਾ ਜ਼ਿਆਦਾ।
ਅਦਾ ਅਦਾਈ ਪਾਉਂਦੇ ਆ ਤਾਂ ਜ਼ਿਆਦਾ ਵਧੀਆ ਲੱਗਦਾ
ਹਾਂ ਮਸਾਲੇ ਪਾ ਲ ਲੋ, ਰਾਈ ਪਾ, ਲੋ ਪਿਆਜ਼ ਪਾ ਲੋ, ਮਟਰ ਪਾ ਲੋ।
ਅੱਛਾ ਤੁਸੀਂ ਇਹ ਦੰਦਾਂ ਬਾਰੇ ਕੁਛ ਦੱਸੋ ਉਹਦਾ ਮਤਲਬ ਕਿਵੇਂ ਸਾਫ਼ ਕਰੀ ਉਹਨਾਂ ਨੂੰ, ਕਿਉਂਕਿ ਮੇਰੇ ਦਨ ਕਾਫੀ ਉਹ ਹੋ ਗਏ ਨੇ ਅੱਜ ਕੱਲ੍ਹ ਮਤਲਬ ਬਲੀਡਿੰਗ ਵੀ ਹੁੰਦੀ ਐ, ਖੂਨ ਵੀ ਨਿਕਲਦਾ ਥੋੜ੍ਹਾ ਜਿਹਾ
ਥੋੜਾ ਨਮਕ, ਤੇਲ, ਨਮਕ ਤੇ ਤੇ ਬੇਕਿੰਗ ਸੋਡਾ ਪਾ ਕੇ ਨਾਂ ਹਾਂ ਬਸ ਉਹ ਕਰੋ ਡੇਲੀ ਤੁਸੀਂ, ਲੋਂਗ ਕੁਟ ਕੁੱਟ ਕੇ ਲੋਂਂਗ ਹਲਦੀ ਤੇ ਤੇਲ ਸਰਸੋਂ ਦਾ ਉਹ ਤਿੰਨੋਂ ਚੀਜ਼ਾਂ ਪਾ ਦੇ ਉਹ ਦੰਦਾ ਤੇ ਰਾਤੀਂ ਕਰਕੇ ਉਹਨਾਂ ਨੂੰ ਸੋਵੋ। ਬਰੱਸ਼ ਨਾਲ ਕਰਕੇ, ਦੰਦਾਂ ਦੀ ਕੋਈ ਵੀ ਦਿੱਕਤ ਐ ਸਾਰੀ ਖਤਮ ਹੋ ਜਾਏਗੀ।
ਚਲੋ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਸਤਿ ਸ਼੍ਰੀ ਅਕਾਲ ਜੀ।